ਸਤਿ ਸ਼੍ਰੀ ਆਕਾਲ।
ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੈਗੇ ਓ?
ਵਧੀਆ-ਵਧੀਆ, ਤੁਸੀਂ ਸੁਣਾਓ? ਨਈਂ, ਹਜੇ ਤਾਂ ਨਈਂ।
ਅੱਛਾ ਜੀ, ਬਸ ਮੈਂ ਕਿਹਾ ਚਲੋ ਫੋਨ ਕਰਾਂ ਕੁੱਛ ਪੁੱਛਾ, ਕੀ ਗੱਲ ਬੜੇ ਦਿਨ ਹੋ ਗਏ ਨੇ ਫੋਨ-ਫੂਨ ਨੀ ਆਇਆ। ਕੋਈ ਗੱਲ ਨੀ ਹੋਈ।
ਗੱਲ ਨੀ ਹੋਈ, ਗੱਲ ਕਰਲੋ, ਹੋਰ ਸੁਣਾਓ, ਕੰਮ-ਕਾਰ ਕਿਵੇਂ ਚੱਲ ਰਿਹਾ?
ਕੰਮ ਤੇ ਠੀਕ ਚੱਲ ਰਿਹਾ, ਬਸ ਨਵਾਂ ਕੰਮ ਜਾ ਇੱਕ ਜੋੜਨ ਲੱਗੇ ਸੀ। ਮੈਂ ਕਿਹਾ ਚਲੋ ਇਹਨਾਂ ਕੋਲ, ਪੁੱਛ ਲੈਨਾ ਇਹਨਾਂ ਨੂੰ ਜਿਆਦਾ ਥੋੜੀ ਨੌਲੇਜ ਹੈਗੀ ਏ, ਕੀਤਾ ਏ ਕੰਮ ਪਹਿਲਾਂ।
ਕੀ ਕੰਮ ਕਰੋਗੇ?
ਕੰਮ ਦੇਖ ਰਹੇ ਇਥੇ ਮੰਡੀ ਚ' ਦੁਕਾਨ ਲੱਭੀ ਹੈ ਇੱਕ।
ਅੱਛਾ।
ਇਥੇ ਸੋਚ ਰਹੇ ਕੁੱਛ ਕਰ ਲਈਏ।
ਪਤਾ ਕਿ ਨਵਾਂ ਕੰਮ ਖੋਲੋ, ਬੜੇ ਸੋਚ ਸਮਝ ਕੇ ਖੋਲਣਾ, ਕੋਈ ਕੰਮ ਕੰਮ- ਕਾਰ ਹੈ ਨੀ ਅੱਜ ਕੱਲ੍ਹ।
ਕੰਮ ਕਰਤੇ ਹੈ ਨਹੀਂ ਹੋ ਤੇ, ਪਰ ਸੋਚ ਰਹੇ ਹ ਪਰ ਮਤਲਬ। । ਮਤਲਬ ਕੋਈ ਕੰਮ ਕਰੀ ਲਈਏ ਹੁਣ ਦੁਕਾਨ ਮਿਲਦੀ ਪਈ ਹੈ ਹੁਣ ਫੇਰ ਮੌਕੇ ਦੀ ਦੁਕਾਨ।
ਹਾਂ ਫੇਰ ਅੱਜ ਕੱਲ ਤਾਂ ਲੈ ਲਓ, ਅੱਗੇ ਤਿਉਹਾਰਾਂ ਤੇ ਤਾਂ ਉਹ ਵੀ ਨੀ ਮਿਲਣੀ ਚੜ੍ਹ ਜਾਣੀ ਜੇ।
ਚਰਾ, ਤਿਆਰਾਂ ਤੇ ਨਹੀ ਮਿਲਣੀਆਂ ਤੇ ਸਹੀ ਗੱਲ ਕਹੀ ਐ, ਫ਼ੇਰ ਕਰਨਾ ਕੀ ਚਾਹੀਦਾ ਓ। ਤੇ ਮਤਲਬ ਕਿ ਮੰਡੀ, ਸਬਜ਼ੀ ਮੰਡੀ ਚ' ਕਿਹੜਾ ਕੰਮ ਚੱਲੇਗਾ?
ਸਬਜ਼ੀ ਮੰਡੀ ਚ', ਸਬਜ਼ੀ ਦਾ ਈ ਚੱਲੇਗਾ।
ਨਈਂ, ਉਥੇ ਮੰਡੀ ਐ ਤੇ ਫੇਰ ਦੁਕਾਨਾਂ ਤੇ-ਤੇ ਅਲੱਗ-ਅਲੱਗ ਕੰਮ ਐ ਸਾਰਿਆ ਦਾ। ਮੰਡੀ
ਫਰੂਟ ਦਾ ਦੇਖ ਲੋ, ਫਰੂਟ ਦਾ, ਫਰੂਟ-ਫਰੂਟ।
ਫਰੂਟ ਦਾ, ਫਰੂਟ ਦੀ ਹੈ। ਫਰੂਟ ਦੀ ਹੈਗੀਆਂ ਨੇ ਦੋ-ਤਿੰਨ ਦੁਕਾਨਾਂ ਨਾ, ਇੱਧਰ ਆਸੇ-ਪਾਸੇ।
ਅੱਛਾ। ਤੇ ਮੰਡੀ ਕਿਸ ਚੀਜ਼ ਦੀ ਏ?
ਮੰਡੀ ਤੇ ਹੋਏ ਸਬਜ਼ੀਆਂ ਦੀ।
ਸਬਜ਼ੀਆਂ ਦੀ ਵੀ ਹੈਗੇ, ਅੱਗੇ ਲੱਗਦਾ ਫਰੂਟ ਵੀ ਲੱਗਦਾ ਅੱਗੇ।
ਬਸ ਇਹੀ ਕੁੱਛ ਹੀ ਚੱਲੇਗਾ ਉੱਥੇ ਤਾਂ ਫੇਰ।
ਅੱਛਾ ਜੀ। ਤੇ ਮਤਲਬ ਉੱਥੇ ਫਾਸਟ ਫੂਡ ਵਗੈਰਾ ਨਹੀਂੀ ਚੱਲੇਗਾ ਕੀ?
ਫਾਸਟ ਫੂਡ ਕੌਣ ਬਣਾਏਗਾ ਉੱਥੇ?
ਖਾ ਕਰਾਰੀ ਗੁਰਕ ਰੱਖ ਲਾਂਗੇ, ਕੋਈ ਹੋਰ ਕੀ ਜਦ ਇੰਨਾ ਮਹਿੰਗੀ ਦੁਕਾਨ ਲੈ ਰਹੇ ਆ ਤੇ ਫੇਰ ਕੁਛ ਨਾ ਕੁਛ ਤੇ ਕਰ ਹੀ ਲਵਾਂਗੇ।
ਤੇ ਉਹ ਤਾਂ ਫਿਰ ਤੋਂ ਢਾਈ -ਤਿੰਨ ਵਜੇ ਤੱਕ ਹੀ ਮੰਡੀ ਚੱਲਦੀ ਖੁੱਲਦੀ ਹੈ ਮੇਰੇ ਖਿਆਲ ਹਨਾ।
ਨਹੀਂ, ਮੰਡੀ ਤੇ ਪੂਰੀ ਰਾਤ ਨੌ ਵਜੇ ਤੱਕ ਲੱਗੀ ਰਹਿੰਦੀ ਹੈ।
ਹਾਂ, ਫੇਰ ਤੋਂ ਕੋਈ ਵੀ ਕੰਮ ਚੱਲ ਜਾਏਗਾ ਉੱਥੇ।
ਹਾਂ। ਤਾਂ ਹੀ ਤਾਂ ਪੁੱਛ ਰਿਹਾ ਸੀ ਤੁਹਾਨੂੰ ਕੋਲ ਮਤਲਬ ਕੀ ਕਰੀਏ ਫੇਰ ਇਹ ਹਿਸਾਬ ਨਾਲ।
ਕਰਲੋ, ਮੇਰੇ ਨਾਲ ਵੀ ਮੈਨੂੰ ਵੀ ਲਗਾ ਲੋ ਨਾਲ ਪਾਰਟਨਰਸ਼ਿਪ ਚ'।
ਪਾਰਨ ਸ਼ੇਪ ਚ'।
ਹੋਰ।
ਚਲੋ ਫੇਰ ਵੀ ਮਤਲਬ ਜਿਵੇਂ ਆਪਾਂ ਦੁਕਾਨ ਲੈ ਰਹੇ ਹਾਂ, ਤੇ ਫੇਰ ਮਤਲਬ ਕਿੰਨਾ ਕੁ ਪੈਸਾ ਲਾਈਏ ਸਟਾਰਟਿੰਗ ਚ'। ਕੀ ਮਤਲਬ ਘਾਰ ਛੇਤੀ ਆਵੇ। ਥੋੜਾ ਆਪਣਾ ਵੀ ਜੇ ਮਾਮਲਾ ਸੈੱਟ, ਕਿਉਂਕਿ ਥੋੜੀ ਬਹੁਤੀ ਤੇ ਪੂੰਜੀ ਲਾਉਣੀ ਪੈਂਦੀ ਹੈ। ਇਨਵੈਸਟਮੈਂਟ ਤੇ ਜ਼ਰੂਰੀ ਹੈ।
ਪਤਾ ਕਿ ਲੋਕ ਅੱਜ ਕੱਲ੍ਹ ਸੁਜਾਵਟਾਂ ਤਾਂ ਜ਼ਿਆਦਾ ਮਰਦੇ ਨੇ, ਥੋੜੇ ਪੈਸੇ ਲਗਾ ਕੇ ਹੋਰ ਡੁੱਬਣ ਵਾਲਾ ਕੰਮ ਹੋ ਜਾਂਦਾ ਤੇ ਹੈ, ਇੱਕ ਵਾਰੀ ਸੋਹਣਾ ਲਗਾ ਲਿਆ ਬੰਦਾ। ਸਜਾਵਟ ਸੋਹਣੀ ਕਰਦੇ ਗਾਹਕ ਆਪੇ ਆਂਦਾ।
ਫੇਰ ਵੀ ਕਿੰਨਾ ਕੁ ਥੋੜਾ ਜਿਹਾ ਆਈਡੀਆ ਹੋਇਆ ਕੁਛ?
ਹ ਬੰਦਾ ਦੁਕਾਨ ਦੇਖਿਓ, ਉਹਦੀ ਲੋਕੇਸ਼ਨ ਦੇਖਿਓ, ਉਸ ਹਿਸਾਬ ਨਾਲ ਦੱਸੇਗਾ ਨਾ।
ਹੂ- ਹੂ- ਹੂ।
ਕੀ ਕਿੰਨੇ ਬਾਏ ਕਿੰਨੇ ਦੁਕਾਨ ਹੈ, ਕੀ ਉਹਦੀ ਲੋਕੇਸ਼ਨ ਹੈ, ਕਿਵੇਂਦਾ ਅੱਗੇ ਫਰੰਟ ਹੈ।
ਫਰੰਟ ਵੀ ਸਾਰਾ ਵਧੀਆ ਚੌੜਾ ਹੈਗਾ।
ਹੂ। ਤੇ ਕਰੋ ਫੇਰ, ਭਗਵਾਨ ਦਾ ਨਾਮ ਲੈ ਕੇ ਸ਼ੁਰੂ ਕਰੋ।
ਹਾਂਜੀ। ਦੇਖਦੇ ਹਾਂ।
ਕਿਉਂਕਿ ਅੱਗੇ ਫੇਰ ਕੰਮ ਤਿਉਹਾਰਾਂ 'ਚ ਤਾਂ ਚੱਲ ਜਾਏਗਾ, ਕੋਈ ਵੀ ਕਰੋਗੇ ਨਾ ਆਪਣਾ।
ਹੂ- ਹੂ। ਮਤਲਬ ਫਿਰ
ਕੰਮ ਆਂ। ਬੋਲੋ-ਬੋਲੋ।
ਫੇਰ ਸੁੱਟਾਂ ਦਾ ਤੁਸੀਂ ਕਹਿ ਰਹੇ ਹੋ?
ਸੂਟਾਂ ਦਾ, ਸੂਟ ਥੋੜ੍ਹਾ ਵਿਕਣਗੇ ਉੱਥੇ?
ਉੱਥੇ ਕੀ ਵੇਚੀਏ ਫੇਰ?
ਫਾਸਟ ਫੂਡ ਵਿਕੇ ਗਾ।
ਫਾਸਟ ਫੂਟ ਠੀਕ ਹੈ ਮਤਲਬ ਕੇ।
ਹਾਂ- ਹਾਂ ਉਹ ਤਾਂ ਹਰ ਜਗ੍ਹਾ ਚੱਲ ਜਾਂਦਾ ਫਾਸਟ ਫੂਡ ਵਗੈਰਾ।
ਬਸ ਫਾਸਟ ਫੂਡ ਸੋਚ ਰਿਹਾ ਸੀ ਮੈਂ ਵੀ। ਮੈਂ ਸੋਚ ਰਿਹਾ ਸੀ ਬਾਹਰ ਲਾ ਲਈਏ ਟਿੱਕੀ, ਚਾਟ ਗੁਲ ਗਪਪੇ ਦੇ ਦੋ ਕਾਊਂਟਰ, ਇੱਕ ਲਾ ਲਈਏ ਮੋਮੋ। ਬਰਗਰ, ਚੌਮੀਨ ਦਾ ਕਂਟਰ। ਤੇ ਅੰਦਰਲੇ ਪਾਸੇ ਲਾ ਲਓ, ਕੋਲਡ ਕੌਫੀ ਵਗੈਰਾ ਐਵੇਂ ਦੀ ਚੀਜ਼ਾਂ।
ਹੂੰ ਹੂੰ ਹੂੰ, ਨਾਲ ਲਗਾਾਲੋ ਕਾਰੀਗਰ ਇੱਕ ਅੱਧਾ ਵਧੀਆ ਜਿਹਾ।
ਲੈਂਦੇ ਆ ਵਧੀਆ ਆਪਣੇ ਕੋਲ ਹੈ ਵੀ ਦੋ ਤਿੰਨ ਬੰਦੇ। ਇੱਕ ਆਪਣਾ ਭਰਾ ਹੋਜੇਗਾ। ਅੰਦਰ ਆ ਫਿਰ ਅੰਦਰ ਬਣਾ ਲਿਆ ਕਰੇਗਾ ਸ਼ੇਕ ਸ਼ੂਕ।
ਹੂੰ, ਸ਼ੇਖ ਦਾ ਕੰਬੜਾ ਚੱਲੇਗਾ ਜੇ। ਨੀ ਸ਼ੇਖ ਦਾ ਕੰਮ ਬਹੁਤ ਚੱਲੇਗਾ।
ਕਿੰਨੇ ਕੁ ਪੈਸੇ ਲੱਗ ਜਾਣੇ ਚਾਹੀਦੇ, ਤੁਹਾਡੇ ਹਿਸਾਬ ਨਾਲ ਇਸ ਵਿੱਚ?
ਤਿੰਨ-ਚਾਰ ਮਸ਼ੀਨਾਂ ਲਿਆਵੇ ਬੰਦਾ ਸੁਜਾਤਾ ਦੀਆਂ।
ਸੁਜਾਤਾ ਦੀ ਸੁਜਾਤਾ ਦੀ ਤੇ ਲਾਏ ਸੀ ਆਪਾਂ ਇੱਕ।
ਹਾਂ, ਵਧੀਆ ਮਸ਼ੀਨਾਂ ਲਿਆ ਕੇ ਬੰਦਾ ਵੱਡਾ ਫਰਿਜ ਲਿਆਵੇ ਨਾਲ।
ਫਰਿਜ ਵੀ, ਹਾਂ ਇੱਕ ਡੀਪ ਫ੍ਰਿਜਰ ਚਾਹੀਦਾ।
ਹਾਂ, ਡੀਪ ਫ੍ਰਿਜਰ।
ਜਿਆਦਾ ਵੱਡਾ ਨਾ ਲਿਆਓ, ਛੋਟਾ ਲਿਆਓ, ਹਨਾ?
ਹਾਂ, ਉਹ ਕੰਮ ਤਾਂ ਚੱਲ ਜੇਗਾ।
ਫੇਰ ਵੀ ਮਤਲਬ, ਤੁਹਾਡੇ ਹਿਸਾਬ ਨਾਲ ਕਿੰਨੇ ਕੁ ਪੈਸੇ ਲੱਗ ਜਾ ਨੇ?
ਇਹ ਛੋਟਾ-ਛੋਟਾ ਕੰਮ ਵੀ ਕਰੋ ਤੇ ਲੱਖ ਡੇਢ ਲੱਖ ਤਾ ਕਿਤੇ ਵੀ ਨੀ ਜਾਂਦੇ!
ਹਨਾ ਇੰਨੇ ਕ ਤੇ ਚਾਹੀਦੇ ਨੇ ਡੇਢ ਕੁ ਲੱਖ ਰੁਪਇਆ।
ਹੂੰ, ਪਰ ਹੈ ਵੀ ਕੰਮ ਘੱਟ ਦਾ ਨੀ ਹੈਗਾ।
ਹਨਾ ਘਾਟਾ ਤਾਂ ਨੀ ਹੈ ਇਹ ਕੰਮ ਤਾਂ ਠੀਕ ਹੀ ਹੈ। ਤੇ ਨਾਲੇ ਫੇਰ ਅੱਗੇ ਫੇਰ ਜਿਵੇਂ ਅੱਗੇ ਦੀਵਾਲੀ ਦਵੂਲੀ ਹੈਗੀ ਹੈ ਅੱਗੇ ਫੇਰ ਹੋਰ ਤਿਉਹਾਰ ਹੈਗੇ ਨੇ।
ਹਾਂ, ਉਹ ਮੌਸਮ ਦੇ ਹਿਸਾਬ ਨਾਲ ਬੰਦਾ ਕਰਦਾ ਰਹਿੰਦਾ ਨਾ।
ਹਾਂਜੀ ਅੱਗੇ ਬੰਦੇ ਹੋਰ ਕੀ
ਹੂੰ।
ਹਨਾ ਤੇ ਫਾਸਟ ਫੂਡ ਐਵੇਂ ਚੌਵੀ ਮਹੀਨੇ ਚੱਲਦਾ ਈ ਹੈ।
ਔਰ
ਹਲੇ ਤੇ ਕੋਈ ਸਿਸਟਮ ਹੀ ਨੀ।
ਸਾਰੇ ਖਾਂਦੇ ਨੇ ਫਾਸਟ ਫੂਡ ਬੱਚੇ ਵੀ ਤਾਂ ਵੱਡੇ ਵੀ, ਬੁੱਢੇ ਵੀ ਸ਼ੁਕੀਨ ਨੇ।
ਸਹੀ ਗੱਲ ਏ, ਸਾਰੇ ਹੀ ਸ਼ੌਕੀਨ ਨੇ।
ਹਾਂ, ਹੋਰ। ਅਸੀਂ ਤਾਂ ਖੁੱਦ ਦੁਕਾਨ ਛੱਡ ਕੇ ਆਪਣਾ ਪੁਰਾਣਾ ਕੰਮ ਸ਼ੁਰੂ ਕਰਤਾ ਡਾਈ-ਡੂਈ ਦਾ ਹੀ।
ਨਹੀਂ, ਕੰਮ ਤਾਂ ਤੁਹਾਡਾ ਓ ਵੀ ਠੀਕ ਐ।
ਕੰਮ ਤਾਂ ਠੀਕ ਸੀਗਾ ਬ ਉਹ ਨਾ ਮੇਨ ਬਾਜ਼ਾਰ ਚ ਹੋਵੇ ਦੁਕਾਨ। ਫਿਰ ਜਿਆਦਾ ਵਧੀਆ ਮੇਨ ਬਾਜ਼ਾਰ ਚ ਇੱਥੇ ਬਹੀਆਂ ਦੇ ਏਰੀਏ ਦੁਕਾਨਾਂ ਨੀ ਚੱਲਦੀਆਂ।
ਹੂੰ, ਇਹ ਵੀ ਸਹੀ ਹੈ।
ਕਿਉਂਕਿ ਦੁਕਾਨ ਦਾ ਕਿਰਾਇਆ ਜ਼ਰੂਰ ਜਿਆਦਾ ਹੁੰਦਾ। ਮੇਨ ਬਾਜ਼ਾਰ ਚ ਪਰ ਇੱਥੇ ਸਾਡਾ ਛੇ ਹਜ਼ਾਰ।
ਛੇ ਹਜ਼ਾਰ ਸੀ।
ਹੂੰ, ਪਰ ਉਥੇ ਕੋਈ ਚੀਜ਼ ਨਹੀਂ ਸੀ। ਕੁਛ ਨਹੀ ਜਦੋਂ ਅਸੀਂ ਪਹਿਲੇ ਉਹ ਮਾਰਕੀਟ ਚ ਦੁਕਾਨ ਲਈ ਸੀ। ਮੇਨ ਬਾਜ਼ਾਰ ਚ, ਉਦੋਂ ਸਾਡਾ ਕਿਰਾਇਆ ਸੀਗਾ। ਸਾਢੇ ਛੱਬੀ ਹਜ਼ਾਰ
ਪਹਿਲਾਂ ਕਿੱਧਰਲੇ ਪਾਸੇ ਸੀ। ਅੱਛਾ-ਅੱਛਾ ਉੱਧਰ ਸੀ ਪਹਿਲਾਂ
ਅਸੀਂ ਜਦੋਂ ਮੈਂ ਘਰ ਬੜਾ ਕਲੇਸ਼ ਪਾਉਂਦੇ ਸੀ ਮੈਂ ਹਾਏ ਏਡਾ ਕਿਰਾਇਆ ਕਿੱਥੋਂ ਦਿਆਂਗੇ ਏਡਾ ਕਿਰਾਇਆ ਕਿੱਥੋਂ ਦਿਆਗੇ ਆਪਾਂ। ਇਹਨਾਂ ਨੇ ਸਾਢੇ ਛੱਬੀ ਤੇ ਸਟਾਰਟ ਸੀਗੀ।
ਸਾਡੇ ਛੱਬੀ ਤੇ ਦੁਕਾਨ ਵੱਡੀ ਸੀ?
ਹੂੰ ਠੀਕ ਹੀ ਸੀ ਛੋਟੀ ਜਿਹੀ ਜਿੰਨਾ ਕੁ ਕਮਰਾ ਹੁੰਦਾ ਨੋਰਮਲ।
ਦੁਕਾਨ ਦੇ ਕਿਰਾਏ ਜ਼ਿਆਦਾ ਹੈਗੇ ਨੇ ਨਾ?
ਤੇ ਫਿਰ ਅਸੀਂ ਦੋ-ਚਾਰ ਮਹੀਨੇ ਉਹ ਦੁਕਾਨ ਕੀਤੀ, ਉਸ ਤੋਂ ਬਾਅਦ ਫਿਰ ਵੱਡੀ ਦੁਕਾਨ ਲੈ ਲਈ ਮੀਨਾ ਬਜ਼ਾਰ ਚ, ਪਤਾਲੀ ਹਜ਼ਾਰ ਚ, ਹਾਂ।
ਹੂੰ-ਹੂੰ
ਫਿਰ ਪੰਤਾਲੀ ਹਜ਼ਾਰ ਆਲੀ ਛੱਡ ਕੇ ਆਪਾਂ ਇੱਕ ਹੋਰ ਓਸ ਤੋਂ ਵੀ ਵੱਡੀ ਕਰ ਲੀ ਫਿਰ ਫਿਰ ਉਦੋ ਅਸੀ ਸਾਡੇ ਛਿਆਹਟ-ਸਤਾਹਟ ਹਜ਼ਾਰ ਰੁਪਏ ਕਿਰਾਇਆ!
ਤੇ ਆ ਮਤਲਬ ਇੱਕ ਸਾਲ ਚ ਤੁਸੀਂ ਤਿੰਨ ਚਾਰ ਦੁਕਾਨਾਂ ਬਦਲੀਆਂ
ਤਿੰਨ ਦੁਕਾਨਾ ਬਦਲੀਆਂ ਆਪਾਂ।
ਸਾਲ ਚ
ਹਾਂ, ਬੱਸ ਮਾਰ ਤਾਂ ਉੱਥੇ ਖਾਧੀ ਜਦੋਂ ਲੋਕਡਾਊਨ ਲੱਗਿਆ। ਨਈ ਤਾਂ ਕੰਮ ਬਹੁਤ ਸੀ। ਉੱਥੇ ਬਹੁਤ ਕੰਮ ਸੀ। ਜਿਹੜੀ ਸਭ ਤੋਂ ਵੱਡੀ ਦੁਕਾਨ ਸੀ ਨਾ ਓ ਤਾ ਸਾਡੀ ਘੱਟੋ ਘੱਟ ਚਾਲੀ ਪੰਤਾਲੀ ਹਜ਼ਾਰ ਦੀ ਸੇਲ ਨਾ ਰੋਜ਼ ਦੀ ਸੀ ਚਾਲੀ ਪੈਤਾਲੀ ਹਜ਼ਾਰ ਮਜ਼ੇ ਨਾਲ
ਨਹੀਂ ਠੀਕ ਐ, ਫਿਰ ਘੱਟੋ ਘੱਟ ਵੀਹ ਪ੍ਰਸੈਂਟ ਵੀ ਚਲੋ ਮਾਲਕ ਨੇ ਲਾ ਲਿਆ ਬੰਦਾ ਘੱਟੋ ਘੱਟ ਕਰਾਇਆ ਤੇ ਨਿਕਲ ਜਾਂਦਾ ਬਾਰੋ ਬਾਰ
ਬੜੇ ਰਾਮ ਨਾਲ ਨਿਕਲਦਾ ਸੀਗਾ। ਬੱਸ ਏ ਤਾਂ ਜਲਦਬਾਜ਼ੀ ਹੋ ਗੀ ਗਲਤੀ ਹੋ ਗੀ ਕੁਛ ਜਿਦੇ ਕਰਕੇ ਰਹਿ ਗਏ ਅਸੀਂ
ਤੇ ਦੁਬਾਰਾ ਕੁਛ ਛੇੜਨ ਦਾ ਮਨ ਐ ਤੇ ਦੁਬਾਰਾ ਛੇੜ ਲੋੋ ਕੁੱਛ
ਦੁਬਾਰਾ ਕੀ ਛੇੜੀਏ ਦੁਬਾਰਾ ਪੈਸਾ ਨੀ ਹੈਗਾ ਹੁਣ
ਅੱਛਾ ਜੀ, ਆਹੋ ਓਥੇ ਥੋੜਾ ਜ਼ਿਆਦਾ ਈ ਐ ਓਥੇ ਸਿਕਓਰਟੀ ਸਿਕਉਰਟੀ ਮੰਗਦੇ ਨੇਗੇ
ਸਕਿਓਰਿਟੀ ਤਾਂ ਨੀ ਮੰਗਦੇ ਹੁਣ ਤਾਂ ਨੀ ਮੰਗਦੇ ਹੁਣ ਤਾਂ ਕੋਈ ਵੀ ਦੁਕਾਨ ਮਿਲ ਜੇਗੀ ਦੋ ਸੌ ਦੋ ਹਜ਼ਾਰ ਰੁਪਏ ਰੋਜ਼ ਦੇ
ਦੋ ਹਜ਼ਾਰ ਰੁਪਏ ਰੋਜ਼ਦੇ ਕੋਈ ਵੀ ਦੁਕਾਨ ਅੱਛਾ ਮਤਲਬ ਡੇਲੀ ਦਾ ਹਿਸਾਬ ਕਿਤਾਬ ਐ
ਨਹੀਂ-ਨਹੀਂ-ਨਹੀ ਹੈ ਤਾਂ ਮਹੀਨੇ ਦਾ ਈ ਹੁਣ ਅਸੀਂ ਬਾਹਰਲਾ ਅਹ ਜਿਵੇਂ ਵੱਡੀ-ਵੱਡੀੇ ਦੁਕਾਨਾਂ ਐ ਉਹਨਾਂ ਦੇ ਬਾਰ ਅਗਰ ਅਸੀਂ ਟੇਬਲ ਵੀ ਲਾਗੇ ਤਿੰਨ ਸੌ ਤੋਂ ਪੰਜ ਕੁ ਸੌ ਦੇ ਵਿੱਚ ਇੱਕ ਟੇਬਲ ਮਿਲ ਜਾਂਦਾ ਹੁੰਦਾ। ਟੇਬਲ ਤੇ ਜਿਵੇਂ ਫੜੀ ਲਗਾਵੇ ਬੰਦਾ ਆਪਣੇ ਟੀ ਸ਼ਰਟਾਂ ਲਗਾਓ, ਕੁੜਤੇ ਲਗਾਓ ਜੋ ਮਰਜੀ
ਕੁਛ ਵੀ ਲਾ ਲੋ ਮਤਲਬ ਐਨੇ ਚ ਘੱਟੋ-ਘੱਟ ਦੁਕਾਨ ਦਾ ਮਤਲਬ ਮਿਲੇਗਾ ਈ ਮਿਲੇਗਾ ਲੱਗਣਾ ਈ ਪੈਣਾ ਹਨਾ
ਹਾਂ।
ਹੂੰ
ਐਨਾ ਈ ਤਾਂ ਘੱਟੋ ਘੱਟ
ਓ ਅਸੀਂ ਵੀ ਫੇਰ ਵੀ ਮਤਲਬ ਦੁਕਾਨ ਦਕੂਨ ਵੀ ਲਈ ਆ ਤਾਂ ਵੀ
ਹਾਂ, ਜੋ ਮਰਜ਼ੀ ਲਓ।
ਟੇਬਲ ਲੈ ਲਵੇ ਬੰਦਾ ਟੇਬਲ ਤੇ ਆਪਣਾ ਲਗਾਵੇ ਤਾਂ ਵੀ ਬੰਦਾ ਦਿਹਾੜੀ ਸੋਹਣੀ ਪਾ ਕੇ ਘਰ ਆਂਦਾ।
ਏ ਤੇ ਆ।
ਸਾਰੇ ਮੈਨੂੰ ਤਾਂ ਐ ਪਤਾ ਕੰਮ ਕਰਨ ਵਾਲਿਆਂ ਦੀ ਕਮੀ ਐ, ਕੰਮ ਦੀ ਕੋਈ ਕਮੀ ਨੀ।
ਐ ਤੇ ਹੈ ਕੰਮ ਕਰਨ ਵਾਲਿਆਂ ਦੀ ਕਮੀ ਐ ਕੰਮ ਦੀ ਕਮੀ ਨੀ ਹੈਗੀ ਐ ਤੇ ਗੱਲ ਹੈ।
ਲੋਕੀ ਓ ਵੀ ਵੈਨਾਂ ਦੇ ਵਿੱਚ ਜਿਹੜੇ ਰੋਟੀਆਂ ਵੇਚ ਲੈਂਦੇ ਨੇ ਐਡੇ ਸੋਹਣੇ ਰੋਟੀਆ ਬਣਾ ਬਣੂ ਕੇ
ਹੂੰ ਸਭ ਕਰ ਰਏ ਨੇ ਆਏ ਤੇ ਕੰਮ ਤੇ ਐ ਕੁੜੀਆਂ ਕੜੀਆਂ ਕਿਥੇ ਬਾਜ਼ਾਰ ਕੁਛ- ਕੁਛ। ਵੱਖਰੀਆਂ ਨੇ ਕੋਈ ਕੁਛ ਕਰਦਾ ਪਿਆ, ਕੁਛ ਕੋਈ ਕੁਛ ਕਰਦਾ ਪਿਆ ਕੋਈ ਕਰੀਮਾਂ ਫਰੂਟ ਕਰੀਮਾਂ ਵੇਚ ਰਹੇ ਨੇ।
ਹੂੰ-ਹੂੰ-ਹੂੰ।
ਮੈ ਸਾਰੇ ਹੀ ਰਹਿਣੇ ਆ ਤੇ ਐ ਨੀ ਬਈ ਏ ਕਰਨ ਆਲੇ ਦੀ ਕਮੀ ਐ ਕਰਨ ਕੰਮ ਦੀ ਕਮੀ ਨੀ ਹੈਗੀ।
ਕਿਉਂਕਿ ਜਿਵੇਂ ਨੋਟਬੰਦੀ ਲਗਾ ਲੈ ਜਾਂ ਲੋਕਡਾਊਨ ਲਗਾ ਲੋ ਸੱਤਰ ਪ੍ਰਸੈਂਟ ਬੰਦਿਆਂ ਦੀ ਕਮਰ ਟੁੱਟ ਗੀ।
ਸੱਤਰ ਪ੍ਰਸੈਂਟ ਲੋਕਾਂ ਦਾ ਨਾਸ ਫਿਰ ਗਿਆ। ਕੰਮ-ਕਾਰ ਚ। ਕੰਮ ਕਾਰ ਮਾਈਨਸ 'ਚ ਆ ਗਿਆ ਸਭ ਦੇ
ਹਾਂ ਮਤਲਬ ਕਿ ਚਲੋ ਫੇਰ ਕੋਈ ਨਾ ਚੱਲ ਸਕਦਾ ਮਤਲਬ ਫਾਸਟ ਫੂਡ ਦਾ ਕੰਮ ਉੱਥੇ
ਹਾਂ -ਹਾਂ ਫਾਸਟ ਫੂਡ ਦਾ, ਸਭ ਤੋਂ ਵਧੀਆ
ਚਲੋ ਕੋਈ ਨਾ, ਮੈਂ ਨਾ ਫੇਰ ਨਾ ਮਿਲ ਕੇ ਗੱਲ ਕਰਾਂਗਾ ਤੁਹਾਡੇ ਨਾਲ ਨਾ
ਠੀਕ ਹੈ- ਠੀਕ ਹੈ -ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ, ਹਾਂ- ਹਾਂ -ਹਾਂ
ਚਲੋ ਕੋਈ ਨਾ ਫੇਰ ਮਿਲਣੇ ਆ, ਠੀਕ ਹੈ ਜੀ।
ਠੀਕ ਹੈ ਜੀ, ਸਤਿ ਸ੍ਰੀ ਅਕਾਲ।
ਚਲੋ।